ਵਧੀਆ ਯਾ ਤੁਸੀਂ ਸੁਣਾਓ ਕੀ ਹਾਲ ਚਾਲ ਏ? ਮੈਂ ਕਿਹਾ ਫੋਨ ਕਰਾਂ ਫੋਨ ਕੀਤਾ ਈ ਨੀ ਤੁਸੀ ਇਨੇ ਦਿਨ ਹੋਗਯੇ ਆ, ਮੈਂ ਕਿਹਾ ਦੀਦੀ ਨੂੰ ਫੋਨ ਕਰਾਂ।
ਹਾਂਜੀ ਉਹ ਟਾਈਮ ਵੀ ਨਹੀਂ ਮਿਲਿਆ ਸੀ, ਓ ਸਬ ਆਏ ਹੋਏ ਸੀ ਨਾ ਭੂਆ ਵਗੈਰਾ ਆਈਆਂ ਹੋਈਆਂ ਸੀ ਮੇਰੀਆਂ। ਤਾਂ ਕਰਕੇ ਟਾਈਮ ਨੀ ਲੱਗਿਆ ਦੀਦੀ ਕਰਨ ਨੂੰ।
ਅੱਛਾ ਜੀਜਾ ਜੀ ਸਈ ਨੇ?
ਜੀਜਾ ਜੀ ਠੀਕ ਨੇ? ਗਏ ਦੇ ਨੇ ਮਾਰਕੀਟ ਥੋੜਾ ਚੱਕਰ- ਉੁੱਕਰ ਲਾਉਣ ਗਏ ਨੇ ਕਦੇ ਘਰ ਬੈ ਕੇ ਹੋਰ ਹੋ ਗਿਆ ਵਾ
ਹਾਂ, ਐ ਤੇ ਹੈ।
ਹਾਂ। ਹੋਰ ਸੁਣਾਓ, ਬਸ ਕੁਛ ਨੀ ਬਸ, ਹੁਨ ਰਾਤ ਦੀ ਤਿਆਰੀਆਂ ਕਰਦੇ ਆ। ਕੀ ਬਣਾਨਾ ਹੈ, ਕੀ ਨਹੀਂ ਬਣਾਨਾ, ਸਮਾਨ ਮੰਗਵਾਇਆ ਖਾਨ ਵਾਸਤੇ ਗੋਲ ਮੈਂ ਤੇ ਪਨੀਰ ਮੰਗਾ ਲਿਆ ਸੀ ਰੋਜ ਦਾਲ ਖਾ ਕੇ ਅਸੀ ਬੋਰ ਹੋ ਗਏ ਆਂ। ਅੱਛਾ-ਅੱਛਾ, ਅੱਛਾ।
ਅੱਛਾ, ਹਾਂਜੀ-ਹਾਂਜੀ ਮੈਂ ਕਿਹਾ ਪਨੀਰ ਬਨਾ ਲਾਂ। ਏਈਓ ਗੋਲ ਪਿਆਜੀ ਪਨੀਰ ਬਨਾਵਾਂਗੀ ਬੱਚਿਆਂ ਨੂੰ ਬੜਾ ਪਸੰਦ ਆਂਦਾ ਐ। ਆਹੋ ਲੈ ਤੁਹਾਨੂੰ ਪਤਾ ਈ ਨੀ!
ਨਹੀਂ, ਨਹੀਂ ਉਹ ਤੇ ਕਦੀ ਅੱਥ ਬਣਾਇਆ ਹੀ ਨਹੀਂ ਗੋਲ
ਲੈ ਯੂਟਿਊਬ ਤੇ ਰੈਸਿਪੀ ਦੇਖੋ। ਮੈਂ ਤੇ ਯੂਟਿਊਬ ਤੇ ਅਲੱਗ, ਅਲੱਗ ਡਿਸ਼ਾਂ ਨੇ
ਯੂਟਿਊਬ ਤੋਂ ਰੈਸਪੀ ਦੇਖੀ ਹੋਣ ਤੇ ਹੈਵੇ ਜਿਹੜਾ ਜਿਹੜੀ ਚੀਜ਼ਾਂ ਬਣਾਨੀਆਂ ਗਰਮੀ ਬੜੀ ਸੱਚ ਸਹੀ ਗੱਲ ਕਹਿੰਦੇ ਹਾਂਜੀ, ਹਾਂਜੀ।
ਹੋਰ ਸੁਣਾਓ?
ਬਸ ਵਧੀਆ ਦੀਦੀ। ਤੁਸੀਂ ਦੱਸੋ ਠੀਕ ਓ? ਘਰ ਸਭ ਠੀਕ ਨੇ ਭੈਣਾਂ ਠੀਕ ਨੇ? ਬਸ ਵਧੀਆ ਹੁਣੇ ਮੈਗੀ ਬਣਾ ਕੇ ਆਈ ਆ ਬਾਹਰ ਹੁਣੇ।
ਅੱਛਾ, ਅੱਛਾ ਇਹ ਮੇਰੀ ਕੁੜੀ ਵੀ ਮੰਗਦੀ ਵੀ ਸੀ ਕਹਿੰਦੀ ਮੈਂਗੀ ਬਨਾ ਦੋ। ਹਾਂ ਸ਼ਾਮੀ ਭੁੱਖ ਲੱਗ ਜਾਂਦੀ ਬੱਚਿਆਂ ਨੂੰ
ਅੱਛਾ‌, ਅੱਛਾ ਹਾਂ ਬੱਚਿਆਂ ਨੂੰ ਸਹੀ ਕਹਿੰਦੇ ਹੋ ਭੈਣ ਜੀ।
ਛਫ ਦੀ ਥੋੜੀ ਭੁੱਖ ਲੱਗਦੀ ਜੇ ਬੱਚਿਆਂ ਨੂੰ ਕਹਿੰਦੇ ਮੈਨੂੰ ਕੁਛ ਮੰਗਵਾ ਦੋ ਜਾਂ ਬਣਾ ਦੋ, ਮੈਂ ਕਿਹਾ ਬਾਹਰ ਦਾ ਨੀ ਖਾਣਾ ਫਰੈਸ਼ ਖਵਾਂਗੀ ਮੈਂ ਤੁਹਾਨੂੰ ਘਰ ਬਣਾ ਕੇ ਕਹਿੰਦੇ, ਮੈਨੂੰ ਔਡਰ ਕਰਦੋ ਰੋਜ਼ ਦੇ ਹੀ ਕੰਮ ਪਾਇਆ ਦਾ ਬੱਚਿਆਂ ਨੇ ਔਡਰ ਕਰਦੋ
ਬੜਾ ਹੀ ਤੰਗ ਕੀਤਾ ਹੋਇਆ ਪੈਣ ਜੀ। ਸਹੀ ਕਹਿੰਦੇ ਹੋ ਤੁਸੀ
ਰੋਜ਼ ਕਿਹਦੇਂ ਔਡਰ ਕਰਦੋ ਮੈਂ ਕਿਹਾ ਬਚੂ ਪੇਟ ਖ਼ਰਾਬ ਹੋ ਜਾਏਗਾ। ਬਾਹਰ ਪਤਾ ਨੀ ਕਿੱਦਾਂ, ਕਿੱਦਾਂ ਦੇ ਓਇਲ ਯੂਜ
ਹਾਂਜੀ ਭੈਣ ਜ ਤੁਹਾਡੀ ਆਵਾਜ਼ ਥੋੜੀ ਕੜ, ਕੜ ਕੇ ਆਂਦੀ ਪਈ ੲ
ਹੁਨ ਸਹੀ ਆਉਂਦੇ ਪਈ ਭੈਣ
ਹਾਂਜੀ, ਹਾਂਜੀ ਉਹ ਤੁਸੀਂ ਲੇਟੇ ਹੋਵੋਗੇ ਨਾ ਤਾਂ ਥੋੜ੍ਹਾ ਚ ਫੋਨ ਲੇਟਿਆ ਲਾਇਆ ਹੋਗਾ। ਹਾਂਜੀ ਬੱਚੇ ਨੂੰ ਬਾਹਰ ਕਦੋਂ ਤ ਖਵਾਵਾਂਗੇ?
ਹਾਂ ਉਹੀ ਮੈਂ ਕਿਹਾ ਮੈਂ ਕਿਹਾ ਬੱਚਿਆਂ ਨੂੰ ਜੇ ਤੇ ਇਨੀ ਕਰਦੇ ਮੰਮਾ ਉਹ ਕਰੋ ਔਰਡਰ ਕਰੋ।
ਹਾਂ ਮੇਰੀ ਕੁੜੀ ਵੀ ਬੜੀ ਪਰੇਸ਼ਾਨ ਕਰਦੀ ਆ। ਪਰ ਮੇਰੀ ਕੁੜੀ ਪਰੇਸ਼ਾਨ ਨਹੀਂ
ਦੋ ਦਿਨ ਹੋ ਗ ਨੇ ਖਾਈ ਜਾਂ ਦੋ ਤਿੰਨ ਦਿਨ ਹੋਗੇ ਨੇ ਖਾਈ ਬਾਹਰ ਦਾ ਖਾਈ ਜਾਦੇ ਨੇ। ਮੈਂ ਕਿਹਾ ਘਰ ਬਣਾ ਦਿੰਦੀ ਆ ਤੁਹਾਨੂੰ ਕ੍ਰਿਸਪੀ ਕਟਲੇਟ ਵਗੈਰਾ ਬਣਾ ਦਿੰਦੀ ਹਾਂ। ਇਹ ਚੀਜ਼ਾਂ ਚ ਮੈਂ ਬੜੀ ਐਕਸਪਰਟ ਹੈਗੀ ਆ। ਭੈਜੀ ਕਟਲੇਟ ਬਣਾਵ, ਮੈਕੋਨੀ ਬਣਾ
ਕੋਲਡ ਕੋਫੀ।
ਕੋਲਡ ਕੌਫੀ ਤੇ ਮੈਂ ਬੜੀ ਚੰਗੀ ਬਣਾਨੀ ਆ। ਹਰਸ਼ੀ ਸਿਰਪ ਪਾਉਂਦੇ ਹੋ ਤੁਸੀਂ ਓਦੇ ਚ?
ਕੁੜੀ ਤੇ ਬਣਾਉਣ ਦੀ ਪਿਆ ਦਿੰਦੀ ਮੰਮਾ ਨੂੰ ਮੰਮਾ ਇਹ ਲੋ ਇਹ ਬਣਾ ਦਿੰਦੀ ਮੰਮਾ ਇਹ ਬਣਾ ਦਿੰਦੀ। ਬਹੁਤ ਚੰਗੀ ਕੁੜੀ ਐ, ਮੇਰੀ ਸਾਰਿਆਂ ਤੋਂ ਇੰਨੀ ਚੰਗੀ ਕੁੜੀ ਐ ਮੈਂ ਕਹਿੰਦੀ ਇੱਧਰ ਹੀ ਉਹ ਵੀ ਸਭ ਨੂੰ ਦੇਣ ਬਾਬਾ ਜੀ।
ਐ ਤੇ ਹੈ।
ਇੰਨੀ ਪਿਆਰੀ ਕੁੜੀ ਐ ਨਾ ਮੇਰੀ ਡਾਂਸ ਬੜਾ ਚੰਗਾ ਕਰਦੀਏ ਇੰਨਾ ਸੋਹਣਾ ਡਾਂਸ ਕਰਦੀ ਮਟਦੀਟਾ, ਮੋਟਾ ਮਟਾ ਕਰਕੇ ਮਟਕਦੀ ਏ
ਬੜੀ ਚੰਗੀ ਕੁੜੀਆਂ ਬੜੀਆਂ ਪਿਆਰੀ ਹੁੰਦੀਆਂ ਨੇ। ਦੀਦੀ ਬੜੀਆਂ ਚੰਗੀਆਂ ਸੋਨੀਆਂ ਬਥੇਰੀ
ਹਾਂ, ਹਾਂ
ਬੱਚੇ ਦੋ, ਦੋ, ਦੋ ਜੇ ਕੁੜੀ ਤਾਂ ਹੋਣੀ ਜ਼ਰੂਰੀ ਐ। ਮਾਂ-ਪਿਓ ਲਈ ਤਾਂ ਕੁੜੀ ਹੋਣੀ ਬਹੁਤ ਜ਼ਰੂਰੀ ਐ।
ਸਹਾਰਾ ਰਹਿੰਦਾ ਮੁੰਡਾ ਕੁੜੀ ਦੋਨੋ ਹੀ ਮਤਲਬ ਸਹਾਰਾ ਰਹਿੰਦਾ
ਹਾਂਜੀ-ਹਾਂਜੀ, ਸਹੀ ਕਹਿੰਦੇ ਓ ਭੈਣ ਜੀ ਤੁਸੀਂ। ਕੁੜੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਨਹੀਂ ਮੇਰੀਆਂ ਕੁੜੀ ਬੜੀ ਡਾਡੀ ਐ ਨਾ।
ਅੱਛਾ, ਕਿੰਨੀਆਂ ਕੁੜੀਆਂ ਤੁਹਾਡੇ
ਮੇਰੀ ਇੱਕ ਮੇਰੀ ਦੋ ਕੁੜੀਆਂ ਨੇ ਇੱਕ ਮੁੰਡਾ ਐ ਸਵੇਰੀ ਛੋਟੀ। ਕੁੜੀ ਫਿਫਥ ਕਲਾਸ ਚ ਵੀ ਉਹ ਗੁੱਸੇ ਵਾਲੀ ਬੜੀ ਆ ਓ ਹਾਂਜੀ, ਇੱਕ ਕੁੜੀ ਮੇਰੀ ਐਮ ਬੀ ਏ ਕਰਦੀ ਪਈ ਐ।
ਅੱਛਾ ਹਾਂ। ਕੀ-ਕੀ, ਕੋਰਸ ਤੋਂ ਕਰਦੀ ਪਈ ਏ ਐਮ ਬੀ ਏ।
ਹਾਂਜੀ, ਉਹ ਚ ਕਰਦੀ ਪਈ ਐ ਕੀ ਨਾਮ ਐ ਕੀ ਚ ਕਰਦੇ ਨੇ।
ਹਾਂਜੀ, ਸੱਚ ਫਾਈਨਸ ਡਿਪਾਰਟਮੈਂਟ ਚ ਫਾਈਨੈਂਸ ਕਰਦੀ ਆ ਤੇ ਹੁਣ ਇਥੇ ਜੋਬ ਕਰਨ ਲੱਗ ਗਈ ਆ ਹੁਣ। ਹਾਂਜੀ। ਫਾਈਨਸ ਚ ਹੁਣ ਜੋਬ ਲੱਗ ਗਈ ਉਹਦੀ।
ਹਾਂ, ਮੇਰੇ ਬੱਚੇ ਵੀ ਅਪਲਾਈ ਕਰਦੇ ਇੱਕ ਤੇ ਗਰਮੈਂਟ ਇਗਜ਼ਾਮ ਚ ਹਾਂਜੀ ਗਰਮੈਂਟ ਚ ਕੀਤਾ ਦਾ। ਯੂ ਪੀ ਐਸੀ, ਇੱਕ ਛੋਟਾ ਮੁੰਡਾ ਯੂਪੀ ਐਸੀ ਚ ਕਰਦਾ ਵਾ ਦੌੜ ਲਾਂਦਾ। ਤੇ ਉਹ ਕਰਦੇ ਨੇ ਕਿ ਨਾਮ ਐ।
ਅੱਛਾ-ਅੱਛਾ। ਹੋਰ ਬਸ ਭੈਣ ਜੀ ਤੁਸੀਂ ਰਾਤੀ। ਪਨੀਰੀ ਬਣਾਣਾ? ਪਨੀਰ ਕਿੱਦਾਂ ਬਣਾਂਦੇ ਓ ਭੈਣ ਜੀ ਤੁਸੀਂ
ਅੱਛਾ ਗੋਲ ਪਿਆਜਾ ਪਨੀਰ ਗੋਲ ਪਿਆਜ਼ਾ ਪਿਆਜ ਕੱਟ ਕੇ ਮਤਲਬ ਉਹ ਸਭ ਜਿੱਦਾਂ ਤੜਕਾ ਲਾਈ ਦੇ ਗੋਲ ਗੋਲ ਪਿਆਜ ਕੱਟਣੇ ਆ। ਹਾਂ, ਗੋਲ ਗੋਲ ਪਿਆਜ ਕੱਟ ਕੇ ਅੱਛੀ ਤਰ੍ਹਾਂ ਤੜਕਾ ਲਾਲੋ ਭੁਨ ਲੋ ਜਿੱਦਾਂ ਪਿਆਜ ਭੁੰਨਦੇ ਆ।
ਅੱਛਾ
ਕੀ ਨਾਮ ਐ ਐ ਟਮਾਟਰ ਟਮਾਟਰ ਘੱਟ ਪਾਂਦੇ ਨੇ ਹਾਂ।
ਅੱਛਾ, ਫਿਰ ਤੜਕਾ ਕਿਹੜਾ ਲਾਂਦੇ ਨੇ ਰਾਹੀ
ਹਾਂ, ਰਾਈ ਦਾ ਰਾਈ। ਹਾਂ- ਹਾਂ ਰਾਈ ਦਾ, ਰਾਈ ਦਾ ਤੜਕਾ ਲਾਈ ਦਾ ਹੁੰਦਾ ਹੈ ਤੇਲ ਚ ਰਾਈ ਰਈ ਬਾ। ਅਹ ਹਿੰਗ ਥੋੜੀ ਪਾਆ ਕੇ ਪਿਆਜ ਅੱਛੀ ਤਰ੍ਹਾਂ ਭੁੰਨੇ ਆਂ। ਫਿਰ, ਹਾਂ ਗੋਲ ਗੋਲ ਪਿਆਜ਼ ਘੱਟ ਕੇ ਗੋਲ ਗੋਲ ਪਿਆਜ ਚੰਗੀ ਤਰ੍ਹਾਂ ਪੁੰਨ ਆ। ਤੇ ਫੇਰ ਉਹ ਪਾ ਦੇਣੇ ਉੱਪਰੋਂ ਦੀ ਥੋੜਾ। ਟਮਾਟਰ ਖਵਾ ਦੇਣਾ।
ਅੱਛਾ-ਅੱਛਾ, ਅੱਛਾ-ਅੱਛਾ, ਵਧੀਆ ਐ ਭੈਣ ਜੀ ਫੇਰ ਤੇ।
ਫੇਰ ਉੱਪਰੋਂ ਅੱਛੀ ਗ੍ਰੇਵੀ ਬਣਾਣ ਲਈ ਉਹ ਮਲਾਈ ਵਗੈਰਾ ਥੋੜਾ ਦੁੱਧ ਦਾ ਯੂਜ ਕਰਦੇ ਹਾਂ। ਹਾਂ, ਆ ਅਮੂਲ ਦੀ ਹੁੰਦੀ ਅਮੂਲ ਦੀ ਅਮੂਲ ਦੀ ਕਰੀਮ ਪਾਂਦੇ ਨੇ।
ਅੱਛਾ ਅੱਛਾ, ਅਮੂਲ ਦੀ ਕਰੀਮ ਪਾ ਸਕਦੇ ਨੇ ਥੋੜਾ ਟੇਸਟ ਆ ਜਾਂਦਾ ਨਾ।
ਕਰੀਮ ਪਾਉਂਦੇ ਆ। ਫਿਰ ਅੱਛੀ ਤਰ੍ਹਾਂ ਦੁੱਧ ਚ ਮਤਲਬ ਅੱਛੀ ਤਰ੍ਹਾਂ ਉਹ ਕਰ ਲਓ ਵਧੀਆ ਤਰ੍ਹਾਂ ਭੁੰਣ ਲਓ
ਅੱਛਾ -ਅੱਛਾ ਵਧੀਆ
ਹਰੀ ਮਿਰਚ ਪਾਓ ਮਸਾਲੇ ਨੀ ਪਾਣੇ ਇਹਦੇ ਚ। ਕਲਰਫੁਲ ਮਸਾਲੇ, ਨਹੀਂ ਨਮਕ ਪਾਓ ਪਾਓ ਉਹ ਮਿਰਚ, ਮਿਰਚ ਹਲਕੀ ਸੀ ਪਾਣੀ ਕਾਲੀ ਮਿਰਚ ਪਾਣੀ ਹੈ ਉਹਦੇ ਚ ਥੋੜਾ ਉਹ ਵਾਲਾ ਕਲਰ ਬਣਦਾ ਹੈ ਨਾ ਇਹ ਚ ਕਾਲੀ ਮਿਰਚੀ ਵਾਲਾ ਬੰਦਾ ਹੈ ਠਕ ਹਾਂ, ਭੈਜੀ ਆਵਾਜ਼ ਨੀ ਆਉਂਦੀ ਵੀ ਤੁਹਾਡੀ ਹੈਲੋ ਹਾਂਜੀ ਭੈਂਜੀ ਹੈਲੋ ਹੈਲੋ ਭੈਜੀ ਆਵਾਜ਼ ਨੀ ਆਉਂਦੀ, ਹੈਲੋ। ਹੈਲੋ। ਅ।